ਹੈਲੋ।
ਹਾਂਜੀ, ਸ ਸੀ ਕਾਲ ਜੀ।
ਹਾਂਜੀ, ਸਤ ਸ੍ਰੀ ਕਾਲ। ਹੋਰ ਕਿਵੇਂ ਆਂ?
ਹਾਂਜੀ, ਹੋਰ ਵਧੀਆ। ਤੁਸੀਂ ਠੀਕ ਹੋ?
ਹਾਂ-ਹਾਂ, ਅਸੀਂ ਵੀ ਵਧੀਆ। ਹੋਰ, ਕੀ ਕਰ ਰਏ ਸੀ?
ਕੁਛ ਨੀ ਫਰੀ ਸੀ। ਮੈਂ ਕਿਆ ਚੱਲ ਮੈਂ ਤੁਆਨੂੰ ਕੋਲ ਕਰਦੀ ਆਂ।
ਹਾਂ, ਹਾਂਜੀ ਵਧੀਆ ਕੀਤਾ। ਹੋਰ ਮੈਂ ਖੈ ਮੈ ਅੱਛਾ, ਮੈਂ ਨਾ ਮ ਹੈਲੋ ਬਸ ਨਾ ਮੈਂ ਓਦਾਂ ਈ ਮੈਂ ਵੀ ਤਾਂ ਬਸ ਮੈਂ ਤਾਂ ਹੁਣ ਮੱਖਣ ਕੱਢਣ ਲੱਗੀ ਸੀਗੀ। ਤੇ ਮਲਾਈ ਕਾਫ਼ੀ ਕੱਠੀ ਹੋਈ ਦੀ ਸੀਗੀ, ਮੈਂ ਕਿਆ ਚੱਲ ਵੇਲੀ ਆਂ ਤੇ ਮੱਖਣ ਕੱਢ ਲਾ, ਫੇਰ ਮਤਲਬ ਫਿਰ ਮੈਂ ਕਿਆ ਸੋਚੇ ਗਾ ਫੋਨ ਕਰ ਲਾਂ, ਤੇ ਫੇਰ ਥੋੜਾ ਜਾ ਹਾਂ। ਥੋੜਾ ਓਹ ਹੋ ਗਿਆ ਸੀ ਨਾ, ਜਿਵੇਂ ਓਹ ਹੋ ਜਾਂਦੈ ਖ਼ਰਾਬ ਜਾ ਹੋ ਜਾਂਦੈ। ਫਿਰ ਮੈਂ ਕਿਆ ਚਲ ਥੋੜੀ ਦੇਰ ਛੱਡ ਦਿਣੀ ਆਂ ਹੁਣ ਠੈਰ ਕੇ ਕੱਢਾਂਗੀ।
ਨਹੀਂ ਜੇੰਜ ਮੱਖਣ ਹੋਣ ਜਨੀ ਮਲਾਈ ਓਦੇ ਚ ਪਤੈ ਮਲਾਈ ਕਾਫ਼ੀ ਕੱਠੀ ਹੋ ਗੀ‌। ਬਾਟੀ ਕੁ ਫੇਰ ਤੇ ਖਰਾਬ ਹੀ ਨੀ ਹੁੰਦੀ ਨਾ ਸਮੈਲ ਆ ਜਾਂਦੀ ਉਹਦੇ ਚੋਂ।
ਹਾਂਜੀ, ਹਾਂਜੀ।
ਐ ਮੈਂ ਤੇ ਮਲਾਈ ਦਾ ਬੌਤ ਕੁਛ ਕਰ ਲੈਂਣੀ ਆਂ। ਕਈ ਵਾਰ ਮਲਾਈ ਨਾ ਸਬਜ਼ੀ ਵੀ ਬਣਾ ਲੈਂਦੇ ਆਂ ਕਈ ਵਾਰ ਮਲਾਈ ਦਾ ਮੱਖਣ ਕੱਢ ਕੇ। ਮੱਖਣ ਤੇ ਜੇੜਾ ਬਣ ਮੱਖਣ ਤਾਂ ਫੇਰ ਘਿਓ ਵੀ ਬਣਾਣੀ ਆਂ। ਘਿਓ ਦੇ ਵਿੱਚੋਂ ਜੇੜੀ ਛਿੱਡੀ ਜਿ ਬਚਦੀ ਐ ਓਹ ਅਸੀਂ ਆਟੇ ਚ ਕਰਦੇ ਆਂ, ਓਹਦੇ ਚ ਪਿਆਜ ਕੱਟ ਕੇ ਰੋਟੀਆਂ ਵੀ ਬਣਾਣੇ ਆਂ।
ਅੱਛਾ ਜੀ, ਹਾਂ ਵਧੀ ਤੁਸੀ ਤਾਂ ਸਾ ਵਧੀਆ ਕਰ ਲੈਣੇ ਸਾਰਾ ਕੁਛ।
ਹਾਂ, ਜੇੜੀ ਲੱਸੀ ਓੰਦੀ ਐ ਓਹਨੂੰ ਗੈਸ ਚ ਰੱਖ ਕੇ ਅੱਛਾ ਜੀ, ਓਹ ਚਰ ਇੱਕ ਨਿੰਬੂ ਚੋੜ ਦਿਣੇ ਆਂ। ਅੱਧਾ ਨਿੰਬੂ ਨਿਚੋੜ ਓਹਦਾ ਪਨੀਰੋ ਬਣ ਜਾਂਦੈ ਜੀ।
ਅੱਛਾ ਜੀ, ਵਧੀਆ ਕਰਦੇ ਓ ਤੁਸੀਂ ਤਾਂ ਇੰਨੀ ਆਈਟਮਾਂ ਬਣਾ ਲੈਣੇ ਓ।
ਸੋਕ ਰੂਕੀ ਐ ਜੇੜੀ ਲੱਸੀ ਹੁੰਦੀ ਐ ਓਹਦੇ ਚ ਨਿੰਬੂ ਨਿਚੋੜਦੇ ਐ। ਪਾਣੀ ਅੱਡ ਹੋ ਜਾਂ ਪਨੀਰ ਅੱਡ ਬਣ ਜਾਂਦੈ।
ਅੱਛਾ।
ਖਾ ਲੈਂਦੇ ਓ, ਪਣੀਰ ਬਣ ਜਾਂਦੈ ਅਪਣਾ।
ਪਨੀਰ ਹਾਂ ਓਹੀਓ ਤੇ ਐ ਤੂੰ ਅਪਣਾ ਕੀ ਕੈੰਦੇ ਆ ਮੱਖਣ ਵੀ ਖਾ ਲਿਆ। ਐਤੇ ਘਿਓ ਵੀ ਖਾ ਘਿਓ ਵੀ ਖਾ ਲਿਆ। ਔਰ ਓ ਪਨੀਰ ਵੀ ਖਾ ਲਿਆ। ਔਰ ਜੋ ਛਿਡੀ ਏ ਓਹਦੀਆਂ ਮਤਲਬ ਰੋਟ ਟੀ ਵੀ ਖਾ ਲੀ। ਐ ਤਾਂ ਬੌਤ ਵਧੀਐ। ਤੇ ਆਹ ਹਾ ਬੌਤ ਵਧੀਆ ਕਰਦੇ ਹਾਂ। ਮੈਂਨ ਮੈਂ ਨੀ ਇੰਨੀ ਆਈਟਮਾਂ ਕਦੇ ਬਣਾਈਆਂ।
ਮਿਲਗੀ। ਨਹੀਂ ਨਹੀਂ, ਜਦੋਂ ਅਸੀਂ ਮੱਖਣ ਦਾ ਘਿਓ ਬਣਾਣੇ ਆਂ ਥੱਲੇ ਛਿੱਡੀ ਕਿੰਨੀ ਸਾਰੀ ਆ ਜਾਂਦੀ ਐ ਨਾ।
ਹਾਂਜੀ।
ਹਾਂਜੀ ਓਨੂੰ ਘਿਓ ਕੱਢ ਕੇ ਛਿੱਡੀ ਦੇ ਵਿੱਚ ਕੱਲੀ ਛਿੱਡੀ ਲੈ ਲੀਓ ਇੱਕ ਦੋ ਟਮਾਟਰ ਓ, ਇੱਕ ਦੋ ਪਿਆਜ ਕੱਟੋ ਹਰੀ ਮਿਰਚ ਕੱਟੋ ਨਮਕ ਪਾਓ ਅਜਮੈਣ ਪਾਓ ਥੋੜਾ ਪਰੌਠੇ ਬਣਾ ਲੋ ਅ ਆਪਾਂ
ਬਸ ਮੇਰੀ ਨਾ ਥੋੜੀ ਜੀ ਹਾਂ, ਮੇਰੀ ਨਾ ਕਿਸੇ ਵੇਲੇ ਨਾ ਕੋੜੀ ਪੈ ਜਾਂਦੀ ਏ।
ਓ ਕੌੜੀ ਤੁਸੀਂ ਦਈ-ਦੁਈ ਨੀ ਨਾ ਪਾਦੇ ਤਾਂ ਕੌੜੀ ਹੋ ਜਾਂਦੀ ਵੈਸੇ ਤਾਂ ਅਸੀਂ ਤੇ ਹੁਣ ਐਤਕੀ
ਹਾਂਜੀ।
ਮਾੜੀ ਕੋੜੀ ਵੀ ਲੱਗਦੀ ਏ ਨਾ ਕੇ ਕੜਾਈ ਹੁੰਦੀ
ਥੋਡੀ ਆਵਾਜ਼ ਨਾ ਥੋਡੀ ਕਲੀਅਰ ਨੀ ਆ ਰਈ ਤੁਸੀਂ ਅੰਦਰ ਓ ਕੇ
ਹਾਂਜੀ-ਹਾਂਜੀ ਅਸੀਂ ਜੇੜੀ ਸਿੱਡੀ ਹੁੰਦੀ ਏ ਨਾ ਦੀ ਮੈ ਵੀ ਬਣਾਏਆ ਅੱਛਾ ਓਦੇ ਵਿੱਚ ਅਸੀਂ ਬਰਫ਼ੀ ਵੀ ਬਨਾ ਲੈਨੀਆ ਮੈਂ ਤੇ ਚਿੱਡੀ ਦੀ।
ਕਿਵੇਂ?
ਚਿੱਡੀ ਦੀ ਅਸੀਂ ਬਰਫ਼ੀ ਵੀ ਬਣਾ ਲੈਂਨੇ ਆ।
ਅੱਛਾ ਜੀ ਕਿਵੇਂ?
ਓ ਜੇੜੀ ਛਿੱਡੀ ਹੁੰਦੀ ਐ, ਓਦੇ ਵਿੱਚ ਥੋੜੀ ਜੀ ਮਲਾਈ ਪਾ ਲੋ ਤੇ ਖੰਡ ਪਾ ਕੇ ਓਨੂੰ ਗਰਮ ਕਰ ਦੋ ਚੰਗੀ ਤਰਾ, ਤੇ ਓਦਾ ਬਰਫ਼ ਤੇ ਬੋਤ ਵਦੀਆ ਬਨਦੀ ਓਦੀ
ਅੱਛਾ ਜੀ, ਓ ਤਾਂ ਹੈ ਈ ਆ, ਵਦੀਆ ਤੁਸੀਂ ਤਾਂ ਬੋਤ ਬਣਾ ਰੈਨੇ ਆਂ ਹਾਂ ਵਦੀਆ ਹੁਣ ਮੈਂ ਤੁਆਡੇ ਕੋਲ ਸਿੱਖ ਲਿਆ, ਤੇ ਬਸ ਮੇਰਾ ਤਾਂ ਨਾ ਮੱਖਣ ਨਾ ਖਰਾਬ ਹੋ ਜਾਂਦਾ ਐ, ਮਤਲਬ ਕਡਦੇ-ਕਡਦੇ ਮਤਲਬ ਕੱਡਦੇ-ਕੱਡਦੇ ਫੇਰ ਹਾਂ, ਵੀ ਜਿਮੇ ਆਪਣੇ ਆਪ, ਆਪਣੇ ਆਪ ਦੁੱਦ ਛੱਡ ਜਾਂਦਾ ਨਾ, ਜਿਵੇਂ ਆਪਾਂ ਕੱਢਦੇ ਆ ਅਪਣੇ ਆਪ ਦੁੱਦ ਛੱਡੇ, ਹਾਂ
ਤੇ ਜਿੰਨਾ ਰਿੜਕਾਂਗੇ ਓਨਾ ਆਪਣੇ ਦੁੱਦ ਛੱਡੀ ਜਾਊਗਾ।
ਹਾਂ ਹੁਣ ਕਿੰਨਾ ਕਿੰਨੀ ਵਾਰ ਹੋ ਗਈ, ਅੱਜ ਮੈਂ ਫੇਰ ਮੈਂ ਹੁਣ ਹਾਰ ਕੇ ਕੇ ਨਾ ਥੋੜੀ ਦੇਰ ਛੱਡ ਈ ਦਿੱਤਾ, ਫੇਰ ਮੈਂ ਮੈਂ ਕਿਆ ਹੁਣ ਥੋੜਾ ਜਿਆ ਓ, ਜਿੱਲੜ ਜਾ ਜਾਂਦਾ ਨਾ, ਮੈਂ ਕਿਆ ਹੁਣ ਠੈਰ ਕੇ ਕਰਾਂਗੀ ਫੇਰ ਮੈਂ
ਜਦੋਂ ਆਪਾਂ ਮਲਾਈ ਰੇੜਾ ਮਾਰਦੇਆ ਨਾ ਤੇ ਕੱਲੇ ਕੋਲ ਆਪ ਈ ਰਵੋ ਕਿਸੇ ਦੂਜੇ ਨੂੰ ਨਾ ਖਡਾ ਕਰੇਆ ਕਰੋ ਕਈਆਂ ਦਾ ਪੈੜਾ ਮਾੜਾ ਹੁੰ
ਠੀਕ ਏ, ਮੈਂ ਤੇ ਸਗੋਂ ਪਤਾ ਕੀ ਕਰਦੀ ਆ ਮੈਂ ਥੱਕ ਜਾਂਨੀ ਆ ਕਰ-ਕਰ ਕੇ ਫੇਰ ਮੈਂ ਕਿਸੇ ਦੂਜੇ ਕੋਲੋ ਕਰਵਾਨੀਆ ਆ, ਮੈਂ ਕੇਨੀ ਆ ਤੁਸੀਂ ਮਾਰੋ ਹੁਨ ਮਦਾਨੀ
ਨਈਂ ਅਸੀਂ ਮਦਾਨੀ ਨਾਲ ਨਾ ਕਰਦੇ ਅਸੀਂ ਤਾਂ ਹੈਂਡੀ ਰੱਖੀ ਦੀ ਬਸ ਹੈਂਡੀ ਕਰ ਲੈਨੇ, ਬਸ ਦੋ ਮਿੰਟਾਂ ਚ ਈ ਨਿਕਲ ਜਾਂਦਾ
ਹਾਂ ਪਤਾ ਕੀ ਏ ਹੈਂਡੀ ਹੈਗੀਆਂ ਸੀ ਬੱਚੇਆਂ ਨੇ ਬਸ ਖਰਾਬ ਕਰਤੀਆਂ, ਦੋ ਵਾਰੀ ਲਿਆਂਦੀਆਂ ਨੇ ਐ ਥੱਲੇ ਓ ਬਨਾਨਾ ਸ਼ੇਕ ਵਗੈਰਾ ਬਣਾਦਾ ਨਾ ਬੇਟਾ ਤੇ ਓ ਓਦੇ ਹੱਥ ਤੋਂ ਇੱਕ ਛੁੱਟ ਗਈ ਤੇ ਡਿੱਗ ਗਈ, ਓਦਾ ਸਮਾਨ ਈ ਨੀ ਮਿਲਦਾ ਪਿਆ ਤੇ ਫੇਰ ਹੁਣ ਮੁੜਕੇ ਲਿਆਂਦੀਆਂ ਈ ਨੀ
ਹਾਂ ਨਹੀਂ ਹੈਂਕੀ ਤੇ ਬਾਜ਼ਾਰ ਚ ਬਿਜਲੀ ਵਾਲੇ ਨੂੰ ਦੇ ਆਊ ਤਾਂ ਨਾਲ ਹੀ ਰਿਪੇਅਰ ਕਰਕੇ ਨਾਲ ਨਾਲ ਪਕੜਾ ਦਿੰਦੇ ਆ
ਨਹੀਂ ਸਾਡੇ ਤਾਂ ਬਲਕਿ ਦੋ ਖ਼ਰਾਬ ਹੋ ਗਈਆਂ ਦੋ ਖ਼ਰਾਬ ਹੋ ਗਈਆਂ ਤੇ ਕੋਈ ਠੀਕ ਹੋਇਆ ਹੀ ਨਈ, ਗਿਆ ਹੈਗਾ ਬੇਟਾ ਲੈ ਕੇ ਲੇਕਿਨ ਉਹਨਾਂ ਨੇ ਜਵਾਬ ਹੀ ਦਿੱਤਾ ਹਾਂ ਠੀਕ ਹੀ ਨਈ ਹੋਈਆਂ ਤੇ ਹੂੰ
ਬਲਕਿ ਮੇਰੀ ਵੀ ਇਕ ਅੱਧੀ ਵਾਰੀ ਖਰਾਬ ਹੋਈ ਤੇ ਮਦਾਨੀ ਨੂੰ ਵੀ ਹੈਡੀ ਨੂੰ ਦਸ ਬਾਰਾਂ ਸਾਲ ਹੋ ਚੁਕੇ ਨੇ
ਅੱਛਾ ਨਹੀਂ- ਨਹੀਂ ਮੈਂ ਤਾਂ ਮਧਾਨੀ ਮਾਰ ਲੈਂਦੀ ਹਾਂ, ਜਾਂ ਫੇਰ ਜਾਂ ਥੋੜ੍ਹੀ ਹੁੰਦੀ ਹੈ ਫਿਰ ਮੈਂ ਇਹ ਏਦਾ ਚਮਚਾ ਵੱਡਾ ਚਮਚਾ ਜਾਂ ਕੜਛੀ ਕੁੜਛੀ ਨਾਲ ਹੀ ਮਾਰ ਜਾਂ ਮਾਰ ਲੈਦੀ ਆ
ਉਹਦੇ ਨਾਲ ਤੇ ਬਾਾਹਵਾਂ ਹੀ, ਬੜੀਆਂ ਦੁੱਖ ਦੀਆਂ ਨਾ।
ਹਾਂ ਬਾਹਵਾਂ ਤੇ ਪੀੜ ਹੋਣ ਲੱਗ ਜਾਂਦੀਆਂ ਤਾਂ ਵੀ ਤਾਂ ਮੈਂ ਕਹਿੰਦੀ ਹਾਂ ਉਹਨਾਂ ਨੂੰ ਮੈਂ ਕਿ ਮੇਰੀਆਂ ਤਾਂ ਬਾਹਵਾਂ ਪੀੜ ਹੋ ਲੱਗ ਗਈ ਆ ਹੁਣ ਤੁਸੀਂ ਕਰੋ, ਹੁਣ ਥੋੜਾ ਜਿਹਾ ਤੁਸੀਂ ਮਾਰੋ ਹਾਂ ਤੇ
ਮੱਖਣ ਨਿਕਲਦੇ ਟੈਮ ਲੱਗਦਾ, ਬਟ ਗਰਮੀ ਚ ਕੋਈ ਟਾਈਮ ਹੀ ਨੀ ਲੱਗਦਾ
ਅੱਛਾ ਨਹੀਂ ਵੀ ਮਤਲਬ ਜਿਵੇਂ ਕਹਿੰਦੇ ਆ ਕਿ ਸਰਦੀਆਂ ਵਿੱਚ ਥੋੜਾ ਗਰਮ ਪਾਣੀ ਪਾਓ, ਹੈਨਾ ਗਰਮ ਕਰੋ
ਨਹੀਂ ਗਰਮ ਪਾਣੀ ਪਾਉਣ ਦੀ ਲੋੜ ਹੀ ਨਈ, ਜਦੋਂ ਆਪਾਂ ਮੱਖਣ ਕੱਢਣਾ ਹੈ ਉਹ ਜਿਹੜੇ ਭਾਂਡੇ ਤੁਸੀਂ ਮਲਾਈ ਪਾ ਕੇ ਰੱਖਦੇ ਹੋ, ਥੋੜਾ ਜਿਹਾ ਗੈਸ ਰੱਖ ਦਿਓ ਸਿਮ ਤੇ ਤੇ ਨਾਲ- ਨਾਲ ਮਧਾਨੀ ਮਾਰੀ ਜਾਓ ਨਾਲ- ਨਾਲ ਮੱਖਨ ਨਿਕਲ ਜਾਂਦਾ ਉਥੇ
ਠੀਕ ਹੈ ਤੇ ਸਰਦੀਆਂ, ਗਰਮੀਆਂ ਚ ਥੋੜੀ ਕਹਿੰਦੇ ਬਰਫ਼ -ਬਰਫ਼ ਵਗੈਰਾ ਪਾਓ ਹਨਾ?
ਗਰਮੀਆਂ ਚ ਬਰਫ਼ ਪਾ ਲਉ ਗਰਮੀ ਤਾਂ ਵੈਸੇ ਫਰਿੱਜ ਚ ਮਲਾਈ ਕੱਢਦੇ ਆ, ਆਪਾ ਡੋਗੇ ਚ ਪਾਉਂਦੇ ਹਾਂ ਹਾਂਜੀ ਫਿਰ ਉਹ ਨਾਲ ਹੀ ਨਿਕਲ ਆਂਦਾ, ਦੋ ਮਿੰਟ ਵੀ ਨੀ ਲੱਗਦੇ ਉਹ
ਹੂੰ ਪਤਾ ਨੀ ਹੁਣ ਨਾ ਕਿੰਨੀ ਵਾਰੀ ਹੋ ਗਈ ਮੇਰੇ ਕੋਲ ਨਾ ਹੁੰਦਾ ਹੀ ਨੀ ਪਿਆ ਹੁੰਦਾ ਨੀ ਤੇ ਫੇਰ ਪਤਾ ਕੀ ਏ, ਜੇ ਆ ਬਿਨਾਂ, ਉਹਦੇ ਤੋਂ ਕੱਢੀਏ ਨਾ ਵੀ ਆਪਾਂ। ਅਹ, ਮਤਲਬ ਆਪਣੇ ਆਪ ਜਿਹੜੀ ਜੋ ਏ ਦੁੱਧ ਨਾ ਨਿਕਲੇ ਤੇ, ਫਿਰ ਆਪਾਂ ਆਪਾਂ ਓਦਾਂ ਕੱਢਦੇ ਹ ਹਾਂ, ਤੇ ਉਹ ਮੈਂ ਬਰਫ਼ ਪਾ ਕੇ ਕੱਢਿਆ ਨਾ। ਤੇ, ਫੇਰ ਉਹ ਨਾ ਇੰਨਾ ਚਿਰ ਰਹਿੰਦਾ ਨੀ, ਕੋੜਾ ਪਣ ਆ ਜਾਂਦਾ ਇਹਦੇ ਚ਼।
ਕੋੜਾ ਹੋ ਜਾਂਦਾ। ਉਹ ਅਸਰ ਨੀ ਹੁੰਦਾ ਕਾਰਜ ਹੁੰਦਾ। ਜਿਹੜਾ ਅਸੀਂ, ਹੁੰਦੇ ਨਾ ਉਹ, ਵਿੱਚ ਹੀ ਰਹਿ ਜਾਂਦੇ।
ਹਾਂ ਉਹੀਓ, ਤਾਂ ਗੱਲ ਕਰ ਉਹੀਓ ਤਾਂ, ਮੈਨੂੰ ਤਾਂਹੀ ਮੈਂ ਕਹਿੰਦੀ ਹਾਂ।
ਹੂੰ ਸਾਡਾ ਦਿਮਾਗ ਠੀਕ ਹੈ। ਪਰ ਬਹੁਤ ਵਧੀਆ, ਨਿਕਲਦਾ ਮੱਖਣ -ਮੁੱਖਣ ਅੱਜ, ਅਸੀਂ ਸਵੇਰੇ ਵੀ ਕੱਢ ਕੇ ਹਟੇ ਆ। ਭਿੰਡੀ ਵੀ ਪਈ ਹੈ, ਤੇ ਲੱਸੀ ਦਾ ਪਨੀਰ ਵੀ ਅਸੀਂ ਬਣਾ ਲਿਆ।
ਹਾਂ ਬਸ ਬੱਚੇ ਕਹਿ ਰਹੇ ਸੀ। ਕਿ ਆਲੂ ਵਾਲੇ ਰੋਟੀਆਂ ਬਣਾਉਣਾ ਫਿਰ ਮੈਂ, ਹੁਣ ਮੈਂ ਕਿਹਾ ਮੈਂ ਕਿਹਾ ਚਲ ਮੈਂ ਮਲਾਈ ਕੱਢ ਲੈਦੀ ਆ। ਤੇ, ਚੱਲ ਸਵੇਰੇ ਥੋੜਾ, ਆਲੂ ਵਾਲੀ ਰੋਟੀਆਂ ਬਣਾ ਲਾਂਗੀ। ਤੇ ਮੈਂ ਉਹ, ਉਹ ਲਗੀ ਸੀ ਹਾਂ
ਏ ਤੇ ਮੱਖਣ ਵੀ ਰੱਖ ਲਿਆ, ਉਹ ਮੇਰੀ ਬੇਟੀ ਕਰਕੇ ਦਾਣੀ ਆ। ਉਹ, ਘੀ, ਘਿਓ, ਮੱਖਣ ਜਿਆਦਾ ਪਾ ਕੇ ਖਾਂਦੇ ਆ।
ਹਾਂ, ਅਸੀਂ ਛਿੱਡੀ ਕਦੇ ਨੀ ਖਾਈ, ਛਿੱਡੀ ਪਤਾ ਨੀ ਪਹਿਲਾਂ ਤਾਂ ਥੋੜ੍ਹੀ ਆ ਮਤਲਬ ਕੁਛ ਤਾਂ ਜੀ ਇਹ ਵੀ, ਮਲਾਈ ਥੋੜੀ ਪੁਰਾਣੀ ਹੋ ਜਾਂਦੀ। ਜਾਂ ਉਹ, ਖੱਟੀ ਹੋ ਜਾਂਦੀ ਹੈ। ਜਾਂ ਫਿਰ, ਉਹ ਕੋੜੀ ਹੋ ਜਾਂਦੀ ਹੈ।
ਛੱਤ ਤੇ, ਕਰਦੇ ਹੋ ਵੋ ਗੇ ਨਾ
ਹਾਂ
ਅਸੀਂ, ਤਾਂ
ਨੀ ਹਫ਼ਤੇ ਦੇ ਹਫ਼ਤੇ ਹਾਂ ਨੀਚਾਂ, ਕਿਸੇ ਵੇਲੇ ਸਾਡਾ ਪੁਰਾਣਾ ਹੋ ਜਾਂਦਾ ਨਾ, ਹੋ ਜਾਂਦਾ। ਤੇ ਕਿਸੇ ਵੇਲੇ ਨਾਲੋਂ ਨਾਲ ਕੱਢਣਾ ਪੈ ਜਾਂਦਾ ਹੈ। ਕੋਈ ਐਟਏ ਟਾਈਮ ਕੋਈ ਆ ਗਿਆ। ਤੇ ਫਿਰ ਫਟਾਫਟ ਕੱਢ ਕੇ, ਤੇ ਚੱਲ ਮੱਖਣ ਨੂੰ ਥੋੜਾ ਜਿਹਾ ਘਰੋਂ ਬਣਾ ਲਿਆ। ਥੋੜਾ, ਜਿਹਾ ਬਜਾਰੀ ਲੇ ਆ, ਤੇ ਏਦਾਂ ਹੋ ਜਾਂਦਾ ਹੈ।
ਨਹੀਂ ਅਸੀਂ, ਤਾਂ ਆਏ ਹਫ਼ਤੇ ਕੱਟ ਲੈਂਦੇ ਹਾਂ, ਕਿਉਂਕਿ ਸਾਡੇ ਇੱਥੇ
ਹਾਂ, ਨਹੀਂ ਦੁੱਧ ਵੀਛਾਣਾ ਚਾਹੀਦਾ ਹਾਂ। ਹੋਰ, ਸਭ
ਹਮ, ਹੋਰ ਸਭ ਵਧੀਆ,
ਹਾਂ, ਕੋਈ ਨੀ ਹਾਂ ਹੋ। ਹਾਂ, ਕੋਈ ਨੀ ਹੋਰ ਹੋਰ, ਕੀ ਹਾਂ ਹਫ਼ਤਾ ਹੋਜੇ ਮਤਲਬ, ਫੇਰ
ਨਾ ਕੱਢਿਆ ਕਰਿਆ ਕਰੋ, ਬਾਅਦ
ਹਾਂ, ਜਾਂ ਫੇਿਰ ਮਤਲਬ ਮਤਲਬ ਕਹਿੰਦਾ, ਕਿ ਮਤਲਬ ਵੀ ਦਹੀਂ ਪਾ ਲਈ
ਥੋੜੀ ਲੱਸੀ ਪਾ ਲੈ ਜ ਲੱਸੀ ਘਟ ਲੱਸੀ ਪਾ ਲਏ ਜੇ ਲੱਸੀ ਨੇਗੀ।
ਹਾਂ ਦਹੀਂ ਪਾ ਕੋਈ ਨੀ ਲੱਸੀ ਦਾ ਖੈਰ, ਸਾਡੇ ਘਰ ਹੁੰਦੀ ਹੈ। ਕਿਉਂਕਿ, ਸਾਡੇ ਇੱਧਰ ਤੇ, ਲੱਸੀ ਨੀ ਹੈਗੀ ਹੈ, ਪੰਜਾਬ ਉੱਧਰ ਤੇ, ਮਿਲ ਜਾਂਦੀ ਹੈ। ਤੇ, ਦਹੀਂ ਦੂਹੀਂ, ਹਾਂ ਦਹੀਂ ਦੂਹੀਂ ਤਾਂ, ਸਾਡੇ ਕੋਲ ਪਈ ਹੁੰਦੀ ਹੈ ਵੀ ਖੱਟੀ ਦਈ ਹੁੰਦੇ, ਕਿਸੇ ਵੇਲੇ ਕਹਿ ਦਿੰਦੇਾਂ ਪਾ ਦਦੇ ਹਾਂ।
ਜਦੋਂ ਤੁਹਾਡੀ ਮਲਾਈ ਪਤਾ ਤੁਹਾਨੂੰ ਹੈਗੀ ਆ ਹੋ ਹਫ਼ਤਾ ਹੋ ਗਈ ਹੈ। ਜਦੋਂ ਤੁਸੀਂ ਮਲਾਈ ਇਕੱਠੀ ਕਰੀਦੇ ਹੋ।
ਹਾਂਜੀ ਕੋਈ ਗੱਲ ਨੀ ਅੱਗੇ ਹਾਂ ਅੱਗੇ ਤੋਂ ਦੇਖਾਂਗੀ ਅੱਗੇ ਤੋਂ ਧਿਆਨ ਦੇਵਾਂਗੀ ਹੋਰ ਹੋਰ ਕੋਈ ਦੱਸੋ ਕੋਈ ਹੋਰ ਕੋਈ ਵਧੀਆ ਚੀਜ਼ ਦੱਸੋ ਸਾਨੂੰ ਤੁਸੀਂ ਇਹ ਤਾਂ ਵਧੀਆ ਦੱਸਿਆ
ਹਾਂ ਹੁਣ ਤੁਹਾਡੇ ਕਿੰਨਾ ਕੁਛ ਦੱਸਦਾ ਦੇਖਲੋ ਮੱਖਣ ਚ ਕਿ ਮਲਾਈ ਚੋਂ ਕਿੰਨਾ ਕੁਛ ਤੁਹਾਨੂੰ ਕੱਢਣਾ ਸਿਖਾਇਆ
ਹਾ ਹਾਂਜੀ ਹਾਜੀ
ਲੱਸੀ ਦਾ ਪਨੀਰ ਵੀ ਬਣਾ ਲਿਆ ਦੇਖੋ ਸੱਤ ਅੱਠ ਚੀਜ਼ਾਂ ਬਣਾ ਕੇ ਦਸਤੀ ਤੁਹਾਨੂੰ
ਜੀ ਹਾਂਜੀ ਵਧੀਆ ਵਧੀਆ ਵਧੀਆ ਸਗੋਂ ਵਧੀਆ ਕਰਦੇ ਹੋ ਇੱਕੋ ਵਾਰ ਚ ਸ ਅਸੀਂ ਰਾਤ ਦਾ ਪਨੀਰ ਵੀ ਬਣਾ ਸਕਦੇ ਹਾਂ ਨਾਲ ਹੀ
ਹਾਂ ਪਨੀਰ ਵੀ ਆਪਣਾ ਬਣ ਜਾਂਦਾ ਨਹੀਂ ਹੁਣ ਜਿ ਘਰੇ ਗੈਸਟ ਜੇ
ਹਾਂਜੀ ਹਾਂ ਹਾਂਜੀ ਪਰ ਇਹਦਾ ਨਾ ਉਹ ਨੀ ਬਣਦਾ ਮੈਨੂੰ ਲੱਗਦਾ ਵੀ ਮਤਲਬ ਜਿਵੇਂ ਆਪਾਂ ਕਹਿੰਦੇ ਹਾਂ ਵੀ ਫ ਮਤਲਬ ਪੀਸਿਸ ਵਾਲਾ ਕਰੀਏ ਹਨਾ
ਆਪ ਪੀਸਿਸ ਨ ਬੰਦੇ ਭੁਰਜੀ
ਭੁਰਜੀ ਟੈਪ ਬਣ ਜਾਂਦਾ ਕੋਈ ਗੱਲ ਨੀ ਬਣਾਵਾਂਗੇ ਤੇ ਹੋਰ ਤੁਸੀਂ ਵਧੀਆ ਦੱਸਿਆ ਸਾਨੂੰ ਮੈਂ ਚਾਰ ਪੰਜ ਪੰਜ ਛੇ ਆਈਟਮਾਂ ਦੱਸਤੀਆਂ ਤੁਸੀਂ ਤੇ ਕੋਈ ਗੱਲ ਨੀ ਹਾਂ ਹਾਂਜੀ
ਕੋਈ ਨੀ ਆਪਾਂ ਮਿਲਦੇ ਘ ਬੈਠ ਕੇ ਗੱਲਬਾਤ ਕਰਾਂਗੇ
ਠੀਕ ਹੈ ਓਕੇ ਕੋਈ ਗੱਲ ਨੀ ਹੋਰ ਅਸੀਂ ਫੋਨ ਕਰਾਂਗੇ ਸਾਨੂੰ ਹੋਰ ਵੀ ਦੱਸਣਾ ਕੁਛ ਠੀਕ ਠੀਕ ਏ ਸਤਿ ਸ਼੍ਰੀ ਅਕਾਲ
ਕ